ਹੈਲੋ!
ਸਾਸ ਸ਼੍ਰੀ ਕਾਲ ਜੀ।
ਸਸਰੀ ਕਾਲ ਜੀ।
ਹੋਰ ਤੁਸੀਂ ਠੀਕ ਔ ਜੀ?
ਹਾਂਜੀ, ਠੀਕ ਐਂ ਜੀ। ਤੁਸੀ ਠੀਕ ਓ ਈਂ?
ਹਾਂਜੀ, ਅਸੀ ਵੀ ਠੀਕ ਆਂ ਜੀ, ਵਦੀਆ।
ਹੋਰ ਦੱਸੋ ਜੀ ਕੀ ਕਰ
ਅਸੀ ਕੁਛ ਨੀ ਜੀ, ਵੇਲੇ ਬੈਠੇ ਸੀਗੇ ਜੀ।
ਅਸੇਆ ਜੀ।
ਹਾਂਜੀ ਹਾਂ। ਹੋਰ ਥੋਡੇ ਸਾਰੇ ਪਰਵਾਰ ਦੇ ਮੈਂਬਰ ਵਧੀਆ ਨੇ ਜੀ।
ਹਾਂਜੀ, ਸਾਰੇ ਠੀਕ ਨੇ ਜੀ।
ਅੱਛਾ ਜੀ।
ਤੁਹਾਡੇ ਠੀਕ ਨੇ ਜੀ ਸਾਰੇ
ਹਾਂਜੀ, ਸਾਡੇ ਵੀ ਸਾਰੇ ਵਧੀਆ ਨੇ ਜੀ।
ਦੱਸੇਯਾ ਈ।
ਹਾਂਜੀ ਬਾਕੀ ਸਾਰੇ ਸਾਡੇ ਕੰਮ ਕਰ ਰਹੇ ਨੇ
ਠੀਕ ਆ ਈ।
ਹਾਂਜੀ ਕੁਸ਼ ਅਸੀਂ ਪੌਦ ਬੀਜ ਰੇਆਂ ਗੇ।
ਅੱਸਾ ਈ।
ਹਾਂਜੀ।
ਠੀਕ ਐ ਜੀ।
ਤੁਸੀਂ ਨੇ ਪਾਦ ਬੀਜ ਦਿੱਤੀ?
ਹਾਂਜੀ ਜੀ ਬੀਜ ਦਿੱਤੀ ਬਸ ਚਾਰ ਪੰਜ ਦਿਨਾਂ ਨੂੰ ਜੀਰੀ ਚ ਲਾਵਾਂਗੇ ਈ।
ਅੱਛਾ ਜੀ ਅੱਛਾ, ਚਲੋ ਵਧੀਆ ਗੱਲ ਹੈਗੀ ਫਿਰ
ਤੁਸੀਂ ਲੇਟ ਨੀ ਹੋਗੇ ਜੀ ਪੌਧ ਬੀਜਣ ਚ ਤੁਸੀਂ ਜੀ।
ਨਈ ਸਾਡੇ ਕੁੱਛ ਤਾਂ ਪੈਲਾਂ ਬੀਜੀ ਹੋਈ ਸੀਗੀ।
ਅੱਛਾ ਜੀ।
ਹਾਂਜੀ।
ਠੀਕ ਐ ਜੀ।
ਹੋਰ ਥੋੜੇ ਪਿੰਡ ਦੇ ਲੋਕ ਸਾਰੇ ਕਿਵੇਂ ਨੇਗੇ।
ਸਾਰੇ ਠੀਕ ਨੇ ਜੀ ਪਿੰਡ ਦੇ ਲੋਕ ਤੁਸੀਂ ਜੀ ਸਾਰੇ ਸੋਡੇ ਪਿੰਡ ਦੇ ਲੋਕ ਠੀਕ ਨੇ ਜੀ?
ਹਾਂਜੀ ਸਾਰੇ ਵਧੀਆ ਜੀ ਸਾਡੇ ਵੀ ਥੋਡੇ ਪਿੰਡ ਦੇ ਵਿੱਚ ਲੋਕ ਨਸ਼ੇ ਤਾਂ ਨੀ ਕਰ ਰਏ ਹੈਗੇ?
ਨਾ ਜੀ ਕੋਈ-ਕੋਈ ਕਰਦਾ ਜੀ।
ਅੱਛਾ ਜੀ ਅੱਛਾ।
ਹਾਂਜੀ।
ਕਿਉਂਕਿ ਅੱਜ ਕੱਲ੍ਹ ਜੇੜਾ ਏ ਨਸ਼ਿਆਂ ਦਾ ਬੌਹਤ ਜਾਦਾ ਵੱਧ ਰਿਆ ਹੈਗਾ।
ਹਾਂਜੀ ਬੋਹਤ ਜਿਆਦਾ ਜੀ।
ਹਾਂਜੀ ਕਿਉਂਕਿ ਹੁਣ ਏ ਤਾਂ ਇੱਕ ਆਮ ਗੱਲ ਹੋ ਰੀ ਐ ਗੀ।
ਹਾਂਜੀ ਅ ਇੱਕ ਦੂਜੇ ਨੂੰ ਦੇਖ ਦੇਖ ਹੀ ਕਰੀ ਜਾਂਦੇ ਨੇ ਜੀ।
ਹਾਂਜੀ ਹਾਂ।
ਪਤਾ ਨੀ ਓਨਾਂ ਨੂੰ ਨਸ਼ਿਆਂ ਤੋਂ ਮਿਲਦਾ ਕੀ ਐ ਗਾ?
ਸਈ ਗੱਲ ਆ ਜੀ।
ਕਿਉਂਕਿ ਓ ਆਪਣੀ ਜੇੜੀ ਜਵਾਨੀ ਆ ਓ ਇੱਕ ਤਰ੍ਹਾਂ ਖਤਮ ਕਰ ਰਏ ਨੇ ਗੇ।
ਹਾਂਜੀ ਨਸ਼ਿਆਂ ਦੇ ਵਿੱਚ ਓਹ ਕਰ ਰੇ ਨੇ ਜੀ।
ਹਾਂਜੀ ਓਨਾਂ ਨੂੰ ਪਤਾ ਨੀ ਨਸ਼ਾ ਕਰਕੇ ਪਤਾ ਨੀ ਰੇਂਦਾ ਕੁੱਛ ਵੀ ਹਨਾ।
ਹਾਂਜੀ।
ਬਸ ਐਵੀ ਘੁੰਮਦੇ ਫਿਰਦੇ ਰੈਂਦੇ ਨੇ ਗੇ।
ਸਈ ਗੱਲ ਆ ਜੀ ਐ ਵੀ ਦੇਖੋ ਜੀ ਨਸ਼ਾ ਔਂਦਾ ਕਿੱਥੋਂ ਆ ਸਰਕਾਰ ਕੈ ਦਾਂਦੀ ਅਸੀਂ ਓਹ ਨੀ ਕਰਦੇ ਹੈਗੇ।
ਹਾਂਜੀ ਹਾਂ ਏ ਤਾਂ ਕੁੱਸ਼ ਵੀ ਪਤਾ ਨੀ ਲੱਗ ਰਿਆ ਹੈਗਾ ਵੀ ਕਿੱਥੋਂ ਔਂਦਾ ਕਿੱਥੇ ਜਾਂਦੈ।
ਹਾਂਜੀ।
ਜੇੜਾ ਹੁਣ ਲਾ ਲਓ ਵੀ ਅੱਜ ਕੱਲ ਚਿੱਟਾ, ਆ ਗਾਂਜਾ।
ਹਾਂਜੀ-ਹਾਂਜੀ।
ਕੂ-ਲਿਪ ਏ ਸਾਰੀਆਂ ਚੀਜ਼ਾਂ ਬੋਹਤ ਜਾਦਾ ਆਮ ਹੋ ਰੀਆ ਨੇ ਗੀਆਂ।
ਹਾਂਜੀ ਜਿਵੇਂ ਚਿੱਟਾ ਕੂਲਲਿਪ ਤਾ ਆਮ ਈ ਮਿਲ ਜਾਂਦੀ ਆ ਜੀ ਹਰੇਕ ਦੁਕਾਨ ਤੋਂ।
ਹਾਂਜੀ ਹਾਂ। ਕਿਉਂਕਿ ਬੋਹਤ ਲੋਕ ਨੇ ਜੇੜੀ ਏਨੂੰ ਜੀਭ ਦੇ ਥੱਲੇ ਦਵਾ ਕੇ ਰੱਖਦੇ ਨੇ ਗੇ।
ਹਾਂਜੀ।
ਏ ਜੇੜੇ ਨਸ਼ੇ ਨੇ ਗੇ ਏਹ ਸਾਰੇ ਪੰਜਾਬ ਨੂੰ ਬੋਹਤ ਜਾਦਾ ਖਤਮ ਕਰ ਰਏ ਨੇ।
ਬੋਹਤ ਜਾਦਾ ਜੀ।
ਹਾਂਜੀ, ਕਿਉਂਕਿ ਏ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜੇੜੇ ਅਲੱਗ-ਅਲੱਗ ਲੋਕ ਨੇ ਗੇ
ਹਾਂਜੀ।
ਅਲੱਗ-ਅਲੱਗ ਨਸ਼ੇ ਕਰਦੇ ਨੇ ਗੇ।
ਅੱਸ਼ੇਆ ਜੀ।
ਹਾਂਜੀ, ਕਿਉਂਕੀ ਜੇੜੇ ਪੜੇ-ਲਿਖੇ ਨੌਜਵਾਨ ਨੇ ਓ ਵੀ ਬੋਹਤ ਕਰ ਰਏ ਨੇ ਗੇ।
ਹਾਂਜੀ।
ਪਤਾ ਨੀ ਓ ਕਿਉਂ ਨੀ ਆਪਣੇ ਪਰਿਵਾਰ ਬਾਰੇ ਸੋਚਦੇ ਹਣਾ।
ਸਈ ਗੱਲ ਐ ਜੀ।
ਬੀ ਜੇੜੇ ਲੋਕ ਪੜੇ-ਲਿਖੇ ਨੇ ਕਮ ਸੇ ਕਮ ਓ ਤਾਂ ਸੋਚਣ।
ਸਈ ਗੱਲ ਐ ਜੀ।
ਵੀ ਏਹ ਇੱਕ ਬੋਹਤ ਬੁਰੀ ਗੱਲ ਐ ਗੀ।
ਹਾਂਜੀ।
ਕਿਉਂਕਿ ਏਦੇ ਨਾਲਾਂ ਦਾ ਨਾਲੇ ਆਪਣੇ ਪਰਿਵਾਰ ਦੀ ਜਿੰਦਗੀ ਖਤਰੇ ਚ ਪੈਂਦੀ ਐ। ਤੇ ਨਾਲੇ ਆਪਣੀ ਹੀ ਜ਼ਿੰਦਗੀ ਖਤਰੇ ਚ ਪੈਂਦੀ ਐ, ਹੂੰ।
ਜਾਦਾਤਰ ਕੂਲ ਲਿਪ ਤਾਂ ਜਿਵੇਂ ਆਮ ਮਿਲ ਜਾ ਚਿੱਟਾ ਪਤਾ ਨੀ ਕਿੱਥੋਂ ਔਂਦਾ ਜੀ।
ਹਾਂਜੀ ਹਾਂ ਪਤਾ ਨੀ ਏ ਕਿੱਥੋਂ ਸਬ ਸਪਲਾਈ ਹੁੰਦੇ ਨੇ ਗੇ ਹਣਾ ਲੋਕਾਂ ਤੱਕ ਕਿਵੇਂ ਪੌਂਚਦੇ ਨੇ ਗੇ।
ਹਾਂਜੀ।
ਏ ਮੈਂਗੇ ਵੀ ਬੋਹੁਤ ਜ਼ਾਦਾ ਹੁੰਦੇ ਨੇਂ ਗੇ।
ਬੋਹਤ ਜ਼ਾਦਾ ਜੀ।
ਹਾਂਜੀ।
ਆ ਜਿਵੇਂ ਹੁਣ ਐ ਲਾ ਲੋ ਜੀ ਸਾਡੇ ਨਾਲ ਲੱਗ ਮੇ ਲੌਂਗੋਆਲ ਬੋਹਤ ਵੱਡਾ ਪਿੰਡ ਐ ਜੀ।
ਹਾਂਜੀ।
ਆ ਉਰੇ ਬਸਤੀ ਆਲੇ ਜੀ ਐਂਈ ਰਾ ਐਂਈ ਵੇਚਦੇ ਨੇ ਗੋਲੀਆਂ-ਗਾਲੀਆਂ।
ਅੱਛਿਆ ਜੀ।
ਜਿਵੇਂ ਸਾਰੇ ਪਿੰਡ ਲੌਂਗੋਆਲ ਨੂੰ ਪਤਾ ਲਵੇ ਲੋਣੇ ਪਿੰਡ ਆਲਿਆਂ ਨੂੰ ਪਤਾ ਵੀ ਉਰੇ ਵੇਚਦੇ ਨੇ।
ਹਾਂਜੀ।
ਪਤਾ ਤਾਂ ਪੁਲਿਸ ਆਲਿਆਂ ਨੂੰ ਵੀ ਹੁੰਦਾ ਐ ਜੀ ਪੁਲਿਸ ਆਲੇ ਕੁਸ਼ ਨੀ ਕੈਂਦੇ ਹੈਗੇ ਦੇਖਲੋ ਜੀ।
ਹਾਂਜੀ ਹਾਂ ਬਸ ਐਮੇ ਈ ਹੁੰਦਾ ਐ ਗਾ, ਏ ਤਾਂ ਸਿਰਫ ਮਤਬਲ ਕਿ ਚਲੋ ਕੱਲੀ ਸਰਕਾਰ ਜਾਂ ਪੁਲਿਸ ਦੀ ਜਿੰਮੇਵਾਰੀ ਨੀ। ਪਰ ਆਪਣੀ ਲੋਕਾਂ ਨੂੰ ਜੇੜੀ ਸਮਝਣ ਦੀ ਬੋਹਤ ਲੋੜ ਐ।
ਹਾਂਜੀ ਜੇ ਹਰੇਕ ਪਿੰਡ ਦੇ ਕੈਣ ਵੀ ਅਸੀਂ ਪਿੰਡ ਓ ਨੀ ਕਰਨ ਦਿੰਦੇ ਹੈਗੇ ਬੋਤ ਫ਼ਰਕ ਪੈ ਜਏ ਜੀ।
ਕਿਉਂਕਿ ਜੇੜੇ ਕਰਦੇ ਨੇ ਉਹਨਾਂ ਨੂੰ ਵੀ ਬੋਤ ਜ਼ਿਆਦਾ ਸਮਝਣਾ ਚਾਹੀਦਾ ਹੈਗਾ।
ਹਾਂਜੀ।
ਵੀ ਨਸ਼ਾ ਜਿਹੜਾ ਸਾਡੀ ਸਾਰੀ ਬੋਡੀ ਆ ਉਹਨੂੰ ਖ਼ਤਮ ਕਰ ਰਿਹਾ ਹੇਗਾ।
ਹਾਂਜੀ, ਪੈਲਾਂ ਤਾਂ ਘਰ ਦੇ ਰੋਕਦੇ ਨੀ ਹੈਗੇ ਜੀ।
ਹਾਂਜੀ, ਹਾਂਜੀ ਹਾਂ। ਕਿਉਂਕਿ ਹੁਣ ਜੇੜੇ ਨਸ਼ੇ ਨਾਲ ਨੇ ਬਹੁਤ ਜ਼ਿਆਦਾ ਪਰਿਵਾਰ ਨੇਗੇ ਖ਼ਤਮ ਹੋ ਗਏ ਨੇਗੇ।
ਹਾਂਜੀ, ਬਹੁਤ ਮੌਤਾਂ ਹੋ ਰਹੀਆਂ ਨੇ ਜੀ।
ਹਾਂਜੀ ਹਾਂ ਕਿਸੇ ਤੇ ਲਾ ਲਓ ਵੀ ਜਿਵੇਂ ਇੱਕ ਬੱਚਾ ਹੁੰਦਾ ਹੈਗਾ ਓਵੀ ਨਸ਼ੇ ਤੇ ਲਾਗ ਲੱਗ ਜਾਂਦਾ ਹੈਗਾ। ਉਹਨਾਂ ਦਾ ਪਰਿਵਾਰ ਖਤਮ ਹੋ ਜਾਂਦਾ ਐ।
ਸਹੀ ਗੱਲ ਐ ਜੀ।
ਪਰ ਅੱਜ-ਕੱਲ੍ਹ ਕੀ ਗੱਲ ਘ ਕਿ ਮੁੰਡਿਆਂ ਨੂੰ ਆਪਾਂ ਕੀ ਕਹਾਂਗੇ।
ਹਾਂਜੀ।
ਕੁੜੀਆਂ ਵੀ ਨਸ਼ੇ ਦੇ ਵਿੱਚ ਬਹੁਤ ਜ਼ਿਆਦਾ ਲੱਗ ਰਹੀਆਂ ਨੇਗੀਆਂ।
ਪੈਲਾਂ ਤਾਂ ਕੱਲੇ ਮੁੰਡੇ ਹੀ ਹੁੰਦੇ ਸੀ ਹੁਣ ਤਾਂ ਜੀ ਕੁੜੀਆਂ ਵੀ ਬਹੁਤ ਨੇ
ਹਾਂਜੀ, ਹਾਂ। ਕੁੜੀਆਂ ਵੀ ਜੇੜੀਆਂ ਵੱਡੇ ਸ਼ਹਿਰਾਂ ਦੇ ਵਿੱਚ ਰਹਿੰਦੀਆਂ ਨੇਗੀਆਂ ਉਹ ਨਸ਼ਾ ਕਰਦੀਆਂ ਨੇਗੀਆਂ।
ਕਰਦੀਆਂ ਨੇ ਜੀ।
ਹਾਂਜੀ ਹਾਂ, ਕਿਉਂਕਿ ਇੱਕ ਕੁੜੀ ਨੂੰ ਦੇਖ ਦੇਖ ਕੇ ਦੂਜੀ ਲੱਗ ਜਾਂਦੀ ਦੂਜੀ ਨੂੰ ਲੱਗ ਕੇ ਦੇਖ ਕੇ ਹੋਰ ਲੱਗ
ਹਾਂਜੀ ਜਿਵੇਂ ਹੁਣ ਆਪਣੇ ਪਿੰਡ ਵਾਲੀਆਂ ਘੱਟ ਕਰਦੇ ਨੇ ਜਿਹੜੀਆਂ ਬਾਹਰ ਪੜ੍ਹਨ ਬਗ ਜਾਂਦੀਆਂ ਨੇ ਜੀ।
ਓ ਬਹੁਤ ਜ਼ਿਆਦਾ ਕਰਦੇ ਕਿਉਂਕਿ ਓਥੇ ਓਨਾਂ ਨੂੰ ਨਾ ਤਾਂ ਕੋਈ ਰੋਕ ਟੋਕ ਹੁੰਦੀ ਹੈਗੀ।
ਹਾਂਜੀ, ਸਹੀ ਗੱਲ ਐ ਜੀ।
ਫੇਰ ਉਹ ਏਨਾਂ ਦੇ ਲੱਗੇ ਰੇਂਦੇ ਨੇਗੇ ਨਸ਼ਿਆਂ ਦੇ ਵਿੱਚ
ਹਾਂਜੀ।
ਨਸ਼ੇ ਤੇ ਜੇੜੇ ਉਹ ਸਾਰੇ ਪੰਜਾਬ ਨੂੰ ਬਹੁਤ ਤੇਜ਼ੀ ਨਾਲ ਖ਼ਤਮ ਕਰ ਰਹੇ ਨੇ ਹੈਂਗੇ।
ਬਹੁਤ ਜ਼ਿਆਦਾ ਹੀ ਤੇਜ਼ੀ ਨਾਲ ਕਰ ਰਹੇ ਨੇ ਜੀ।
ਹਾਂਜੀ ਹਾਂ। ਕਿਉਂਕਿ ਏਦੇ ਵਿਰੁੱਧ ਲਾ ਲੋ ਵੀ ਲੋਕ ਮੁਹਿੰਮ ਵੀ ਚਲਾਉਂਦੇ ਨੇਗੇ, ਤੇ ਦੇਖ ਰੈਲੀਆਂ ਕੱਢ ਦੇ ਨੇ ਗੇ।
ਹਾਂਜੀ-ਹਾਂਜੀ।
ਬੋਤ ਥਾਵੇਂ ਲਾ ਲਓ ਵੀ ਜਾਗਰੂਕਤਾ ਕੈਂਪ ਨੇ ਜੇੜੇ ਓ ਵੀ ਲਗਵਾਏ ਜਾਂਦੇ ਨੇ।
ਹਾਂਜੀ, ਬਹੁਤ ਪਿੰਡਾਂ ਚ ਕਰਿਆ ਵੀ ਐ ਜੀ, ਸਾਰੇ ਦੁਕਾਨਾਂ ਤੋਂ ਨਾ ਖਰੀਦ ਕੇ ਅੱਗ ਵੀ ਬਹੁਤ ਥਾਵੇਂ ਲਾਈ ਆਈ, ਨਸ਼ਾ ਖਰੀਦ ਕੇ।
ਅੱਛਾ ਜੀ ਅੱਛਾ। ਪਰ ਹੁਣ ਜਿਹੜੀ ਸਰਕਾਰ ਐ, ਉਹ ਨਸ਼ਾ ਕਰਨ ਵਾਲਿਆਂ ਦੀ ਲਾ ਲਓ ਵੀ ਜਿਹੜੀ ਲਿਸ ਟ ਮਿਲਦੀ ਐ, ਉਹਨਾਂ ਨੂੰ ਲੈ ਕੇ ਵੀ ਜਾਂਦੇ ਨੇ ਗੇ ਓਹੋ।
ਅੱਛਾਂ ਜੀ।
ਹਾਂਜੀ, ਵੀ ਉਹਨਾਂ ਨੂੰ ਲਾ ਲਓ ਤੁਸੀਂ ਨਸ਼ਾ ਛਡਾਓ ਕੇਂਦਰਾਂ ਦੇ ਵਿੱਚ ਥੋੜੇ ਦਿਨ ਲਈ ਰੱਖਦੇ ਨੇਗੇ। ਜਿੱਥੇ ਨਾ ਤਾਂ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਮਿਲਣ ਦਿੰਦੇ ਨੇ, ਨਾ ਕਿਸੇ ਹੋਰ ਨੂੰ ਮਿਲਣ ਦਿੰਦੇ ਨੇ।
ਅੱਛਿਆ ਜੀ।
ਹਾਂਜੀ, ਜੇ ਕੋਈ ਪਰਿਵਾਰ ਦਾ ਮੈਂਬਰ ਮਿਲਣ ਵੀ ਜਾਂਦਾ ਤਾਂ ਉਹਦੀ ਸਾਰੀ ਚੈਕਿੰਗ ਕੀਤੀ ਜਾਂਦੀ ਐ।
ਠੀਕ ਐ ਜੀ।
ਹਾਂਜੀ। ਵੱਖ-ਵੱਖ ਤਰੀਕੇ ਦਾ ਬਹੁਤ ਵੀ ਅਪਣਾਏ ਜਾ ਰਹੇ ਨੇਗੇ, ਇਹਨੂੰ ਰੋਕਣ ਦੇ ਵਾਸ-
ਹਾਂਜੀ, ਹਾਂਜੀ।
ਪਰ ਇਹ ਐ ਵੀ ਜਦੋਂ ਨਸ਼ੇ ਰੁਕਣਗੇ ਕਾਮਯਾਬ ਹੋਊਗਾ। ਇਹ ਉਦੋਂ ਹੀ ਵਧੀਆ ਲੱਗੂਗਾ।
ਆ ਉਹਦੀ ਪੰਜਾਬ ਅੱਗੇ ਵਧੂਗਾ ਜ
ਹਾਂਜੀ। ਹਾਂ, ਤੁਸੀਂ ਲਾ ਲਓ ਵੀ ਸਾਡੇ--ਇੱਕ ਗੁਵਾਂਢੀ ਨੇ ਗਰੀਬ।
ਅੱਛਾ ਜੀ।
ਵੀ ਉਹਨਾਂ ਦੇ ਐਡੀ ਕੋਈ ਇਨਕਮ ਨੀ ਹੈਗੀ। ਉਹਨਾਂ ਦਾ ਬੱ ਚਾ ਲਾ ਲੋਓ ਵੀ ਤੁਸੀਂ ਬਾਹਰ ਵਾਗ ਗਿਆ। ਆਪਣੇ ਡੈਡੀ ਨੂੰ ਕਹਿੰਦਾ ਵੀ ਮੈਂ ਕੰਮ ਕਰਨਾ ਐ। ਵਿਸ਼ਾਲ ਮੈਗਾ ਮਾਰਟ ਜਾਂ ਕਿਸੇ ਹੋਰ ਕੰਪਨੀ ਦੇ ਵਿੱਚ
ਅੱਛਾ ਜੀ।
ਕਹਿੰਦਾ- ਉਹ ਤਾਂ ਮੈਨੂੰ ਤਨਖਾਹ ਨੀ ਦੇ ਰਹੇ ਹੈਗੇ। ਤੁਸੀਂ ਮੈਨੂੰ ਵੀਹ ਹਜ਼ਾਰ ਰੁਪਇਆ ਪਾਓ।
ਅੱਛਾ ਆ ਜੀ।
ਉਹਦੇ ਡੈਡੀ ਅਨਪੜ੍ਹ ਸੀ। ਉਹਨਾਂ ਨੇ ਪਾਤਾ।
ਅੱਛੇ ਆ ਜੀ।
ਤੇ ਉਹ ਵੀਹ ਹਜ਼ਾਰ ਖਰਚ ਕੇ ਘਰੇ ਆ ਗਿਆ।
ਠੀਕ ਆ ਜੀ।
ਹੁਣ ਕਹਿੰਦੇ ਨੇ ਵੀ ਉਹ ਨਸ਼ੇ ਕਰਨ ਲੱਗ ਗਏ, ਕ ਲੱਗੇ ਜਦੋਂ ਆਪਾਂ ਆਪਣੇ ਬੱਚਿਆਂ ਨੂੰ ਖੁੱਲ ਦੇ ਰਿਹਾ ਆ, ਤਾਂ ਹੁਣ ਅਸੀਂ ਕਰਨਗੇ।
ਸਈ ਗੱਲ ਆ ਜੀ।
ਜੇ ਆਪਾਂ ਨੂੰ ਉਹਨਾਂ ਦੇ ਖ਼ਰਚੇ ਤੇ ਉਹਨਾਂ ਵੱਲ ਧਿਆਨ ਦੇਈਏ ਤਾਂ ਆਪਾਂ ਇਹ ਸਾਰੀ ਚੀਜ਼ ਐ, ਜਿਹੜੀ ਖ਼ਤਮ ਕਰ ਸਕਦੇ ਆਂਗੇ।
ਹਾਂਜੀ।
ਤਾਂ ਹੀ ਹੈਗਾ ਵੀ, ਨਸ਼ੇ ਨੂੰ ਖ਼ਤਮ ਕਰੋ, ਆਪਾਂ ਆਪਣੇ ਆਪ ਜਾਗਰੂਕ ਹੋ।
ਸਹੀ ਗੱਲ ਆ ਜੀ।
ਉਹ ਸਿਰਫ਼ ਤੁਸੀਂ ਹਾਲੇ ਲਾ ਲਓ, ਵੀ ਉਹਨੇ ਟੈਨਥ ਜਾਂ ਪਲੱਸ ਟੂ ਹੀ ਪਾਸ ਕਰੀ ਸੀਗੀ।
ਅੱਛੇ ਆ ਜੀ।
ਹਾਂਜੀ, ਵੀ ਉਹ ਆਪਦੇ ਫਿਊਚਰ ਬਾਰੇ ਨੀ ਸੋਚ ਰਿਹਾ ਹੈਗਾ। ਉਹ ਹੁਣ ਦੀ ਐਸ਼ੋਅਰਾਮ ਐ। ਜਿਹੜੀ ਉਹ ਦੇਖ ਰਿਹਾ ਗਾ।
ਹਾਂਜੀ, ਜਿਹੜਾ ਬੰਦਾ ਜੀ ਨਸ਼ੇ ਤੇ ਲੱਗ ਜੇ ਛੇਤੀ ਹੱਟਦਾ ਨੀ ਹੈਗਾ ਜੀ।
ਹਾਂ, ਇਹ ਤਾਂ ਬਿਲਕੁਲ ਸਹੀ ਹੈ। ਉਹਦੇ ਲਈ ਘਟਨਾ ਕਹਿੰਦੇ ਵੀ ਬਹੁਤ ਔਖਾ ਹੈਗਾ।
ਜਿਹੜੇ ਵਿੱਚ ਸਮਝਦਾਰ ਹੁੰਦੇ ਨੇ ਉਹ ਹਟ ਵੀ ਜਾਂਦੇ ਨੇ ਜੀ‌ ਕਈ ਵਿੱਚ।
ਹਾਂਜੀ। ਹਾਂ, ਇਹ ਤਾਂ ਗੱਲ ਸਹੀ ਹੈਗੀ। ਕਿਉਂਕਿ ਵੀ ਉਹਨਾਂ ਨੂੰ ਜਦੋਂ ਨਸ਼ੇ ਕਾਰ ਛੱਡਣ ਦੀ ਕੋਸ਼ਿਸ਼ ਕਰਦੇ ਨੇ ਤਾਂ ਉਹਨਾਂ ਦੇ ਸਰੀਰ ਦੇ ਵਿੱਚ ਇੱਕ ਕਿਸਮ ਦੀ ਕਹਿੰਦੇ ਵੀ ਜਿੱਦਾਂ ਤੋੜ ਲੱਗਦੀ ਹੁੰਦੀ ਹੈਗੀ।
ਹਾਂਜੀ, ਹਾਂਜੀ। ਸਹੀ ਗੱਲ ਹੈ ਜੀ‌‌।
ਹਾਂਜੀ। ਫਿਰ ਉਹਨਾਂ ਲਈ ਛੱਡਣਾ ਬਹੁਤ ਔਖਾ ਹੁੰਦਾ ਹੈਗਾ ਕਹਿੰਦੇ
ਹਾਂਜੀ।
ਵੀ ਜਿਵੇਂ-ਆਪਾਂ ਕਹਿੰਦੇ ਆਪਾਂ ਨੂੰ ਨਸ਼ੇ ਦੀ ਲੱਤ ਲੱਗ ਗਈ। ਉਹ ਵਾਲਾ ਕੰਮ ਹੋ ਜਾਂਦਾ ਹੈਗਾ।
ਸਹੀ ਗੱਲ ਹੈ‌‌, ਜੀ।
ਫੇਰ ਉਹ ਆਪਦੇ ਪਰਿਵਾਰ ਦੇ ਮੈਂਬਰਾਂ ਨਾਲ ਵੀ ਕਈ ਵਾਰ ਬੱਦ ਸਲੂਕੀ ਕਰਦੇ ਨੇ ਗੇ।
ਹਾਂਜੀ ਵਿੱਚ-ਵਿਚ ਜ਼ਮੀਨਾਂ ਵੀ ਬਹੁਤ ਵੇਚ ਲਾਂਦੇ ਨੇ ਜੀ ਨਸ਼ੇ ਪਿੱਛੇ।
ਹਾਂਜੀ ਹਾਂ ਬਹੁਤ ਲੋਕ ਨੇ ਇਹ ਤਾਂ। ਕਿਉਂਕਿ ਫੇਰ ਉਹਨਾਂ ਕੋਲ ਹੋਰ ਕੋਈ ਕਮਾਈ ਦਾ ਸਾਧਨ ਨਹੀਂ ਹੁੰਦਾ ਹੈਗਾ।
ਹਾਂਜ ਕਿਲਿਆਂ ਦੇ ਕਿੱਲੇ ਵੇਚ ਜਾਂਦੇ ਨੀ।
ਹਾਂਜੀ, ਹਾਂ। ਇਹ ਤਾਂ ਹੈਗਾ ਗਾ।
ਹੁਣ ਤਾਂ ਬਸ ਦੁਨੀਆਂ ਦਾ ਕੁਛ ਕਹਿ ਨਹੀਂ ਸਕਦੇ ਆਪਾਂ।
ਹਾਂਜੀ ਹਜੇ ਤਾ ਜੀ ਹੋਰ ਅੱਗੇ ਕੀ ਪਤਾ ਕਿਵੇਂ ਜਵਾਕ ਬਹੁਤ ਨਸ਼ਾ ਕਰਨਗੇ ਕੀ ਪਤਾ ਹਟੂਗਾ ਕਿ ਨਾ ਜੀ।
ਹਾਂਜੀ ਹਾਂ ਇਹ ਤਾਂਹ ਹਟਣਾ ਬਹੁਤ ਹੀ ਮੁਸ਼ਕਿਲ ਲੱਗ ਰਿਹਾ ਹੈਗਾ।
ਇਹ ਤਾਂ ਜੀ ਸਰਕਾਰ ਨੇ ਜੇ ਹੁਣ ਕੰਟਰੋਲ ਕਰ ਲਿਆ ਜੇ ਕਰ ਲਿਆ ਨਹੀਂ ਅੱਗੇ ਜਾ ਕੇ ਤਾਂ ਇਹ। ਜਿਵੇਂ ਕੂਲੇਪ ਦੁਕਾਨਾਂ ਦੇ ਮਿਲਦੇ ਆ ਚਿੱਟਾ ਵੀ ਐਂ ਮਿਲਿਆ ਕਰੂ ਜੀ ਫੇਰ ਤਾਂ।
ਹਾਂਜੀ ਹਾਂ ਇਹ ਤਾਂ ਗੱਲ ਸਹੀ ਹੈ। ਕਿਉਂਕਿ ਸਰਕਾਰ ਇਸ ਨੂੰ ਰੋਕਣ ਲਈ ਬਹੁਤ ਜ਼ਿਆਦਾ। ਯਤਨ ਨੇ ਉਹ ਕਰ ਰਹੀ ਹੈਗੀ।
ਹਾਂਜੀ।
ਪਿਛਲੀ ਵਾਰ ਸਰਕਾਰ ਨੇ ਬਹੁਤ ਜ਼ਿਆਦਾ ਮੁਹਿੰਮਾਂ ਚਲਾਈਆਂ ਸੀ ਇਹਨੂੰ ਰੋਕਣ ਦੇ ਵਾਸਤੇ।
ਹਾਂਜੀ- ਹਾਂਜੀ।
ਹਾਂਜੀ। ਚਲੋ ਠੀਕ ਹੈ, ਸਰ ਆਪਾਂ ਫੇਰ ਮਿਲ਼ਦੇ ਆਂ ਥੋੜੇ ਟਾਈਮ ਬਾਅਦ ਹੀ।
ਠੀਕ ਹੈ ਜੀ।
ਠੀਕ ਹੈ ਧੰਨਵਾਦ ਜੀ ਤੁਹਾਡਾ ਬਹੁਤ- ਬਹੁਤ ਜੀ‌।
ਠੀਕ ਆ ਜੀ‌‌।
ਓਕੇ ਸਰ।
ਓਕੇ- ਓਕੇ ਮੈਮ। ਼਼